ਉਹ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕਿੱਦਾਂ ਹੋ?
ਬਸ ਵਧੀਆ, ਹੋਰ ਤੁਸੀ ਸੁਣਾਓ, ਠੀਕ ਹੋ ਘਰ ਠੀਕ ਨੇ ਸਭ।
ਹਾਂਜੀ, ਸਾਰੇ ਵਧੀਆ ਆਪ ਸੁਣਾਓ, ਆਪਦੇ ਘਰ ਸਾਰੇ ਠੀਕ ਨੇ?
ਹਾਂਜੀ, ਹਾਂਜੀ ਹੋਰ ਕੀ ਕਰਦੇ ਸੀ?
ਕੁਛ ਨਹੀਂ ਨਾਸ਼ਤਾ ਵਗੈਰਾ ਕਰਾਇਆ ਤੇ ਛੋਟੀ ਹੈ ਨਾ ਮੇਰੀ ਬੇਟੀ ਤੇ ਉਹਨੂੰ ਨੁਵਾਇਆ ਵਗੈਰਾ ਆ। ਤੇ ਉਹ ਖੇਲ ਰਹੀ ਆ ਆਪਣਾ ਹੁਣ।
ਅੱਛਾ ਅੱਛਾ।
ਹਾਂਜੀ, ਆਪ ਸੁਣਾਓ ਨਾਸ਼ਤਾ ਵਗੈਰਾ ਹੋ ਗਿਆ ਆਪ ਕਾ।
ਹਾਂਜੀ, ਹਾਂਜੀ।
ਨਾਸ਼ਤਾ ਹੋ ਗਿਆ ਆਪਦਾ।
ਹਾਂਜੀ, ਬਾੱਸ ਨਾਸ਼ਤਾ ਓ ਗਯਾ ਹੋਨ ਬਾੱਸ ਦੋਪੈਰ ਦੀ ਤਿਆਰੀ ਹੋਏਗੀ ਬੱਚੇ ਟਿਯੂਸ਼ਨ ਈ ਗਏ ਓਏ ਨੇ ਹੁਨ ਟਿਯੂਸ਼ਨ ਤੋ ਆਨਗੇ ਫੇ ਫਿਰ ਹੀ ਹੋਏਗਾ।
ਅੱਛਾ ਅੱਛਾ ਕੀ ਖਵਾਉਣਾ ਬੱਚਿਆਂ ਨੂੰ ਅੱਜ?
ਹਾਂਜੀ
ਅੱਛਾ ਵਧੀਆ ਕਲਾਸਾਂ ਚ ਹੋ ਗਏ ਨਾ।
ਹਾਂਜੀ ਵੱਡਾ ਦਾ ਬੇਟਾ ਮੇਰਾ ਪੜ੍ਹਦਾ ਹੈ ਅ ਥਰਡ ਵਿੱਚ। ਔਰ ਛੋਟੇ ਵਾਲਾ ਪੜ੍ਹਦਾ ਮੇਰਾ ਐਲ ਕੇ ਜੀ ਚ। ਹਾਂਜੀ, ਹੋਰ ਤੁਸੀ ਤੁਆਡੇ ਬੇਟੇ-ਬੱਚਾ ਕਿਵੇਂ ਐਂ।
ਹਾਂਜੀ ਤੁਹਾਡੀ ਬੇਟੀ ਵਧੀਆ ਖੇਲ ਰਹੀ ਹੈ। ਖਿਲੋਣੇ ਨਾਲ ਓਨੂੰ ਬਿਠਾਂਦੀ ਆ ਹੁਣ ਟਿਊਸ਼ਨ ਤੇ ਮੈਂ ਹਟਵਾ ਤੀ ਏ ਨਾ ਏਦੀ ਟਿਊਸ਼ਨ ਦਾ ਟਾਈਮ ਵੀ ਮੈਮ ਨੇ ਬਹੁਤ ਗਲਤ ਰੱਖਿਆ ਦਾ ਸੀ।
ਅੱਛਾ ਅੱਛਾ
ਉਹ ਸਵੇਰੇ ਗਿਆਰਾਂ ਵਜੇ ਬੁਲਾਉਂਦੇ ਸੀ ਦੁਪਹਿਰੇ ਡੇਢ ਵਜੇ ਛੱਡਦੀ ਸੀ ਮੈਂ ਇਨੀ ਧੁੱਪ ਦੇ ਵਿੱਚ ਦੂਰ ਵੀ। ਟਿਊਸ਼ਨ ਕੋਣ ਲੈ ਜਾਏ।
ਹਮ ਹਮ ਹਮ।
ਉਹ ਤਾਂ ਕਰਕੇ ਉਹ ਛੁਡਵਾ ਤੀ ਹੇਈ ਹੈ ਟਊਸ਼ਨ ਮੈਂ ਕਿਹਾ ਜਦੋਂ ਦੇਖਾਂਗੇ ਮੌਸਮ ਵਗੈਰਾ ਠੀਕ ਹੋਇਆ। ਮੈਮ ਵੀ ਟਿਊਸ਼ਨ ਦਾ ਟਾਈਮ ਚੇਂਜ ਨਈ ਸੀ ਕਰ ਰਹੀ। ਮੈਂ ਉਹਨੂ ਬੋਲਿਆ, ਮੈਂ ਕਿਹਾ, ਸਾਨੂੰ ਦੂਰੋਂ ਆਲਾਂ ਦਾ
ਹਾਅ ਹਾਅ! ਕਿਹੜੀ ਕਲਾਸ ਹੈ ਤੁਹਾਡੀ ਬੇਟੀ?
ਇਹ ਹੁਣ ਨਾ ਨਰਸਰੀ' ਚ ਆਈ ਹੈ।
ਅੱਛਾ, ਵੱਡੀ ਹੋ ਗਈ ਏ।
ਹਾਂਜੀ, ਬਸ ਹੁਣੇ ਹੀ ਮੈਸੇਜ ਪਾਇਐ, ਇਹਨੇ, ਬਸ। ਕੁਛ ਨੀ, ਇਹਨੂੰ ਨਵਾਇਆ ਧਵਾਇਐ ਨਾਸ਼ਤਾ ਵਗੈਰਾ ਕਰਵਾਇਐ ਗੁੜੀਆਂ ਨੂੰ, ਬਾਕੀੇ ਨਾਸ਼ਤਾ ਕਰਵਾਇਐ ਫੈਮਲੀ ਨੂੰ।
ਅੱਛਾ, ਅੱਛਾ। ਅੱਛਾ, ਹੋਰ, ਕੀ ਬਣਾ ਲੈਂਦੇ ਹੋ ਤੁਸੀਂ?
ਅਸੀਂ ਨਾ ਦੁਪਹਿਰੇ ਅਹ ਮੰਮੀ ਬੋਲ ਰਹੀ ਸੀ, ਕੀ ਕਹਿੰਦੇ ਨੇ ਮੂਲੀ ਵਾਲੀ ਭੁਰਜੀ ਨਾਲ ਜਿੰਨੇ ਫੁਲਕੇ ਖਾਣੇ ਉਹਨੂੰ ਫੁਲਕੇ ਲਾ ਦਾਂਗੀ, ਮੂਲੀੇ ਆਲੇ ਪਰੌਠੇ ਜਿੰਨੇ ਭੁਰਜੀ ਖਾਣੀ ਹੋਏਗੀ, ਸਾਦੀ ਰੋਟੀ ਨਾਲ ਭੁਰਜੀ।
ਹਾਂ, ਵੈਸੇ ਉਹ ਪੁਰਜੀ ਆਲੀ ਰੋਟੀ ਵੀ ਸਵਾਦ ਲੱਗਦੀ ਹੈ ਨਾ, ਜਿਵੇਂ ਮਤਲਬ, ਕਈ ਲੋਕ ਬਣਾਉਂਦੇ ਨੇ ਨਾ। ਕਿ ਰੋਟੀ ਦੇ ਵਿੱਚ ਭੁਰਜੀ ਨੂੰ ਭਰ ਕੇ, ਫਿਲ ਕਰਕੇ, ਫਿਰ ਬਣਾਂਦੇ ਨੇ।
ਹਾਂਜੀ ਹਾਂਜੀ, ਹਾਂ ਲੱਗਦੀ ਹੈ, ਨਹੀ ਬਸ ਵੈਸੇ ਮੈਂ ਕਿਹੈ ਤੇ। ਕਿ ਮੂਲੀ ਵੀ ਰੱਖੀ ਹੈ। ਮੈਂ ਕਿਹਾ ਜਿਹਨੇ ਖਾਣੀ ਹੋੁੰ ਨਾ ਮੈਂ ਉਸ ਟਾਈਮ ਬਣਾ ਦਵਾਂਗੀ।
ਅੱਛਾ, ਅੱਛਾ।
ਹਾਂਜੀ
ਅਸੀਂ? ਇਹ ਦੇਖ ਓ ਅੱਜ ਅਸੀਂ ਮਾਂ ਬਣਾਏ ਨੇ। ਹੁਣ ਮਾਂ ਦੇ ਨਾਲ ਦੇਖੋ ਅਸੀਂ ਸ਼ਾਇਦ ਲਸਣ ਪਰਾਂਠਾ ਬਣਾਵਾਂਗੇ।
ਅੱਛਾ।
ਹਾਂ, ਉਹ ਵੀ ਬੜਾ ਟੇਸਟੀ ਬਣਦਾ ਹੈ। ਤੁਸੀਂ ਟਰਾਈ ਕਿਤੈ, ਕਦੀ? ਹਾਂਜੀ?
ਮੈਨੂੰ ਤਾਂ ਆਉਂਦਾ ਹੀ ਨੀ। ਆਪ ਦੱਸੋ ਕਿਵੇਂ ਬਣਾਉਂਦੇ ਹੋ। ਫਿਰ ਮੈਂ ਕਦੀ ਟਰਾਈ ਕਰਾਂਗੀ।
ਅੱਛਾ, ਅੱਛਾ। ਉਹ ਪਤਾ ਕੀ ਹੁੰਦੈ? ਜਿਵੇਂ ਖੂਬ ਸਾਰਾ ਲਸਣ ਛਿੱਲ ਲੋ।
ਹਾਂਜੀ।
ਹਾਂ, ਖੂਬ ਸਾਰਾ ਲਸਣ ਛਿੱਲ ਕੇ ਨਾ ਤੁਸੀਂ ਉਹਨੂੰ ਗ੍ਰਾਇੰਡ ਕਰ ਸਕਦੇ ਹੋ ਮਤਲਬ ਉਹਥੇ ਚੋਪਰ ਚ ਨਾ ਕਰ ਸਕਦੇ ਹੋ, ਚੋਪ ਕਰ ਲਓ। ਉਹਨੂੰ ਬ੍ਰੀਕ ਬ੍ਰੀਕ ਕੱਟ ਲੋ, ਮਲਬ ਇਕ ਤਰਾ ਦਾ ਚੌਪਰ ਚ ਨਾ ਬ੍ਰੀਕ ਬ੍ਰੀਕ ਕੱਟਿਆ ਜਾਂਦੈ ਉਹਦੇ ਚ। ਹਾਂ, ਤੇ ਬਸ ਜਿਵੇ ਅਸੀ ਪਰੌਂਠਾ ਵੇਲਦੇ ਹਾਂ, ਉਹਨੂੰ ਵੇਲ ਕੇ ਜਿਵੇਂ ਅਸੀਂ ਨਮਕ ਵਿੱਚ ਲਗਾਉਂਦੇ ਹਾਂ ਨਾ ਵਿੱਚ
ਹਾਂਜੀ, ਹਾਂਜੀ।
ਬਸ, ਉਹ ਅਸੀਂ ਲਸਣ ਦਾ ਪੇਸਟ ਲਗਾ ਲਵਾਂਗੇ, ਉਹਦੇ ਵਿੱਚ।
ਪਰ ਹਲਕਾ ਨਮਕ ਤੇ ਪਾਓਗੇ ਵਿੱਚ, ਕੇ ਨਹੀਂ?
ਹਾਂ, ਹਾਂ। ਨਮਕ ਪਾ ਲਓ, ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ, ਤੁਸੀਂ। ਜਿਵੇਂ ਤੁਹਾਡਾ ਟੇਸਟ ਹੈਗੈ, ਤੁਸੀਂ ਪਾ ਸਕਦੇ ਹੋ।
ਹਾਂਜੀ। ਬਸ ਫਿਰ ਪਰੌਂਠੇ ਆਕਣ ਪਰੌਠਾ ਬਣਾਣੈ?
ਹਾਂ ਪਰੌਂਠੇ ਵਰਗਾ ਪਰੌਂਠਾ ਬਣਾਉਣਾ, ਤੁਸੀਂ। ਬੜਾ ਟੇਸਟੀ ਲੱਗੇਗਾ। ਤੁਸੀਂ ਖਾਓਗੇ ਨਾ, ਤੁਹਾਡਾ ਮਨ ਕਰੇਗਾ ਕਿ ਮੈਂ ਹੋਰ ਖਾਵਾਂ।
ਮੈਂ ਇੱਕ ਵੀ ਕਾਰਨ ਮੇਰੀ ਨਾ ਇਕ ਇੱਕ ਦੀਦੀ ਹੋਰਾਂ ਦੇ ਘਰ ਮੈਂ ਖਾਧਾ ਸੀ, ਬਟ ਮੈਂ ਉਹ ਪੁੱਛਣਾ ਭੁੱਲ ਗਈ ਸੀ।
ਅੱਛਾ, ਅੱਛਾ।
ਹਾਂਜੀ‌।
ਹਾਂ, ਨਹੀਂ ਬੜਾ ਸਵਾਦ ਬਣਦਾ ਹੈ। ਤੁਸੀਂ, ਮਤਲਬ ਇੰਝ ਕਰੇਗਾ ਕਿ ਅਸੀ ਹੋਰ ਖਾਈਏ ਪਰ ਗਰਮ ਹੁੰਦਾ ਇੱਕ ਤਰਾਰ ਦਾ। ਬਸ ਇੱਕ ਤੋਂ ਉੱਪਰ ਨਹੀਂ ਖਾਧਾ ਜਾਂਦਾ, ਉਹ। ਕਿਉਂਕਿ ਤੁਸੀਂ ਦੇਖੋ ਨਾ ਲਸਣ ਗਰਮ ਹੁੰਦਾ ਹੈ, ਬੜਾ ਜ਼ਿਆਦਾ।
ਹਾਂਜੀ, ਹਾਂਜੀ। ਉਹ ਤਾਂ ਹੈ ਹੀ।
ਹਾਂ
ਮੈਂ ਬਣਾ ਕੇ ਮੈਂ ਸੁਣਿਆ ਸੀ ਕਿ ਮਤਲਬ ਕਈ ਲੋਕੀ ਨਾ ਕੁਕਰ ਚ ਬਣਾਉਂਦੇ ਆ ਤੰਦੂਰੀ ਰੋਟੀ।
ਤੰਦੂਰ ਦੀ ਰੋਟੀ?
ਹਾਂ, ਕੂਕਰ ਦੇ ਵਿੱਚ। ਮੈਨੂੰ ਇੱਕ ਫਰੈਂਡ ਨੇ ਦੱਸਿਆ ਸੀ, ਮੇਰੀ। ਕੱਲ ਉਸ ਨਾਲ ਗੱਲ ਹੋਈ ਸੀ ਨਾ। ਤੇ ਬੋਲਦੀ, ਕੁੂੱਕਰ ਚ ਬਣਦੀ ਆ, ਮੈਂ ਕੁੂਕਰ ਚ ਸੜ ਜਾਂਦਾ ਤੰਦੂਰ ਦੀ ਰੋਟੀ ਕਿਵੇਂ ਬਣਨੀ ਹੈ? ਕਹਿੰਦੀ, ਨਹੀਂ ਬਣ ਜਾਂਦੀ ਏ, ਬੜੀ ਅੱਛੀ ਬਣਦੀ, ਮੈਂ ਕਿਹਾ, ਕਦੇ ਟਰਾਏ ਕਰਾਂਗੀ ਤੇ ਸੜ ਗਈ ਤੇ ਫੇਰ
ਹਾਂ। ਉਹ, ਤਾਂ ਪਰ ਬਣਾਉਂਦੇ ਨੇ ਦੇਖੋ, ਜਿਹਨਾਂ ਨੂੰ ਬਣਾਣੀ ਆਉਂਦੀ ਹੈ, ਉਹ ਬਣਾਉਂਦੇ ਨੇ ਜਿਹਨਾਂ ਕੋਲ ਤੰਦੂਰ ਨ ਨਹੀਂ, ਉਹ ਤੰਦੂਰ ਚ ਕੋਕਰ ਚ ਟਰਾਈ, ਕਰਦੇ ਨੇ ਪਰ ਮੈਨੂੰ, ਇਹ ਲੱਗਦਾ ਹੈ ਕਿ, ਕੁੱਕਰ ਨਾਲ ਰੋਟੀ ਦੀ ਸਰ ਸ਼ਾਇਦ ਸਾਨੂੰ ਖਰਾਬ ਕਰਦੀ ਏ
ਹਾਂ।
ਕਿਉਂਕਿ ਅਗ, ਉੱਪਰ ਅਸੀਂ ਸੇਖਹੇ ਹਾਂ, ਨਾ ਜੇ ਤਾਂ ਅਸੀਂੰਦੂਰ ਦੇ ਵਿੱਚ ਰੋਟੀ ਬਣਾਵਾਂਗੇ ਉਹ ਤੇ ਲੱਕੜਾ ਉੱਪਰ, ਸਿੱਕੀ ਜਾਏਗੀ।
ਹਾਂਜੀ -ਹਾਂਜੀ। ਹਾਂਜੀ, ਨਈ ਉਹ ਪਤਾ ਕੀ ਬੋਲ ਰਹੀ ਸੀ। ਉਹ ਬੋਲਦੇ ਸੀ, ਜਿਵੇਂ ਕਿ ਅਸੀਂ ਮਤਲਬ ਕੁਕਰ ਚ ਰੋਟੀ ਲਗਾਉਂਦੇ ਹ, ਨਾ ਦੋ ਮਿੰਟ ਕੁਕਰ ਬੰਦ ਕਰਨਾ ਨਾ ਕੂਕਰ ਬੰਦ, ਰੋਟੀ ਬਿਲਕੁਲ ਨਾਲ ਲੱਗ ਜਾਏਗੀ।
ਕੁੱਕਰ ਚ ਵੀ ਅਸੀਂ ਦਾਲ, ਬਣਾਉਣੇ ਹਾਂ।
ਹਾਂ ਕਹਿੰਦੇ, ਉਹ ਕੋਕਰ ਰੋਟੀ ਲਗਾ ਇਹਨਾਂ, ਦੋ ਮਿੰਟ ਕੁੱਕਰ ਨੂੰ ਬੰਦ ਕਰ ਦਿੰਦੇ, ਦੋ ਮਿੰਟ ਬਾਦ ਰੋਟੀ ਸੜ ਜਾਏ ਸਾਡੀ
ਹਾਂ, ਸਹੀ ਗੱਲ ਐਵੇਂ ਚ ਨਹੀਂ ਹੁੰਂਦਾ ਹੈਗਾ, ਬਾਕੀ ਪਤਾ ਨੀ ਮੈਨੂੰ ਟਰਾਈ, ਕਰ ਲਾਂਗੇ ਕਦੀ
ਤੇਰੀ ਕੋਲੋ ਪਹਿਲੀ ਵਾਰ ਸੁਣਿਆ, ਮੈਂ ਐਵੇਂ ਕਦੀ ਹੁੰਦਾ ਤੇ ਨੀ ਹ ਮੈਂ ਸੁਣਿਆ ਨੀ, ਹੈ ਤੇਰੇ ਮੂੰਹ ਪਹਿਲੀ ਵਾਰੀ ਸੁਣ ਰਹ ਕੁੱਕਰ ਚ ਛਿਟੀ ਲਾਣੀ ਆ, ਤਾਂ ਦੋ ਮਿੰਟ ਬੰਦ ਕਰਨਾ ਕੁੱਕਰ ਨੂੰ ਕਹਿੰਦੀ ਹਾਂ, ਕਰਦੇ ਹਾਂ ਬਸ ਸਹੀ ਹੈ। ਨਵਾਂ ਜੁਗਾੜ ਕਢਿਆ ਕਹਿੰਦੀ ਕਦੇ ਟਰਾਈ ਕਰਨਾ, ਮੈਂ ਕਦੇ ਟਰਾਈ ਕਰਾਂਗੀ ਤੇ ਦੋ, ਹੀ ਕਰਾਂਗੀ।
ਨਹੀਂ ਵੈਸੇ ਦੇਖੋਹ, ਤਦੂਰ ਤੇ ਕਈ ਲੋਕ ਬਣਾਂਦੇ ਨੇ, ਜਿਵੇਂ ਮਤਲਬ ਤੰਦੂਰ ਤੇ ਲਗਾ ਕੇ ਨਾ ਤੇ ਉਹਨੂੰ, ਗੈਸ ਦੇ ਉੱਤੇ ਉਲਟਾ ਰੱਖ ਦਿੰਦੇ ਨੇ।
ਹਾਂਜੀ -ਹਾਂਜੀ।
ਹਨਾ, ਉਹ ਤੇ ਫਿਰ ਵੀ ਸਿੱਕ ਜਾਂਦੀ ਰੋਟੀ ਕਿ ਉਹ, ਅਸੀਂ ਦੇਖ ਚੈੱਕ ਵੀ ਕਰਦੇ ਰਹਿੰਦੇ ਹਾਂ, ਔਰ ਸਿੱਖ ਵੀ ਜਾਂਦੀ ਹੈ।
ਹਾਂਜੀ। ਪਰ ਉਹ, ਤਾਂ ਅਲੱਗ ਤਰੀਕੇ ਨਾਲ ਖੋਲਣਾ ਕੁੱਕਰ ਟੱਕਣ ਲਗਾਉਣਾ, ਦੋ ਮਿੰਟ ਉਹਨੂੰ ਬੰਦ ਕਰਨਾ ਹੈ।
ਹਾਂ, ਇਹ -ਇਹ ਸੋਚਣ ਦੀ ਗੱਲ ਏ,
ਆਈ ਤਾਂ ਮੈਂ ਕਿਹਾ, ਨਵੇਂ ਤਰੀਕੇ ਦੀ ਰੋਟੀ ਦੱਸਦੀ ਹੈ ਤੇ
ਹਾਂ।
ਹੋਰ ਦੱਸੋ, ਤੁਹਾਡੇ ਓਥੇ ਮੌਸਮ ਕੈਸਾ ਹੋ ਰਿਹਾ ਹੈ?
ਮੌਸਮ ਦੇਖੋ, ਅੱਜ ਤਾਂ ਥੋੜ੍ਹਾ ਝਾੜ ਹੀ ਬਣਿਆ ਹੈ, ਮਤਲਬ ਧੁੱਪ ਨੀ ਹੈਗੀ। ਤੇ ਉਹਦੇ ਝਾੜ ਜ ਹੀ ਬਣਿਆ ਹੋਇਆ, ਉਹ ਸੇਕਾ ਤੇ ਹੈਗਾ ਹੀ ਹੈ, ਦੇਖੋ ਗਰਮੀ ਅੱਜ ਬਹੁਤ। ਪੈ ਰਹੀ ਏ, ਬੜੀ ਜ਼ਿਆਦਾ ਗਰਮੀ ਪੈ ਰਹੀ ਏ ਤੁਹਾਡੇ ਉੱਧਰ, ਮੌਸਮ ਕਿਵੇਂ ਦਾ?
ਕਦੀ ਝਾੜ, ਕੁਛ ਪਤਾ ਨੀ ਚਲ ਅੱਜ ਦਾ, ਦਿਨ ਦਾ।
ਹਾਂ -ਹਾਂ ਬਸ ਇੱਥੇ ਵੀ ਐਵੇਂ ਹੀ ਹੈ, ਮਤਲਬ ਕਦੇ ਝਾੜ ਆ ਜਾਂਦਾ ਕਦੇ ਧੁੱਪ ਆ, ਜਾਂਦੀ ਹੈ। ਮਤਲਬ, ਕੱਲ ਨਾਲੋਂ ਫੇਰ ਵੀ ਠੀਕ ਹੈ, ਬ ਤੇਜ਼ ਧੁੱਪ ਨੀ ਹੈ ਜਾਣਾ।
ਬਿਲਕੁਲ -ਬਿਲਕੁਲ ਹਾਂ ਤੇ ਬਟ
ਹਾਂ, ਹਾਂ, ਹਾਂ। ਬਸ ਫਿਰ, ਮੈਰੀ ਸ਼ੋਪਿੰਗ, ਸ਼ੋਪਿੰਗ, ਸ਼ੋਪਿੰਗ ਸ਼ੋਪਿੰਗ ਖਤਮ ਕਿਥੋਂ ਹੁੰਦੀ ਏ
ਉਹ ਵੀ ਸਹੀ, ਸ਼ੋਪਿੰਗ ਖਤਮ ਵੀ ਹੁੰਦੀ ਐ
ਕੁਛ ਆ ਰਿਹਾ, ਤਾਂ ਕੁਛ ਲੈਣਾ, ਗਰਮੀ ਆ ਗਈ ਤਾਂ ਕੁਛ ਲੈਣਾ, ਠੰਡ ਆ ਗਈ ਤਾਂ ਕੁਛ ਲੈਣਾ।
ਬਿਲਕੁਲ -ਬਿਲਕੁਲ ਉਹ ਤਾਂ ਹੈ ਹੀ ਹੈ। ਹਾਂਜੀ, ਹੋਰ ਗਏ ਨੀ ਪੇਕਿਆ ਵਗੈਰਾ, ਨਹੀਂ ਗਏ ਛੁੱਟੀਆਂ ਚ
ਬਸ ਪੇਕੇ ਇਸ ਵਾਰ, ਤੁਹਾਨੂੰ ਪਤਾ ਗਰਮੀ ਬੜੀ ਪੈ ਰਹੀ ਹੈ, ਮਨ ਨਹੀਂ ਕਰਦਾ ਜਾਣ ਤੇ।
ਅੱਛਾ।
ਅਂ, ਕੁਛ ਗਰਮੀ ਏ, ਕੁਛ ਪਤਾ ਹੈ ਮੇਰੇ ਬੱਚੇ ਜਿਹੜੇ ਹੈਗੇ ਨੇ ਨਾ, ਉਹ ਬੜੇ ਜਿੱਦੜ ਹੈਗੇ ਨੇ। ਹਾਂ, ਫਿਰ ਮਨ ਨਹੀ ਲਗਦਾ, ਕਿਤੇ ਵੀ ਜਾਣ ਦਾ।
ਤੇ, ਉਹ ਤਾ ਹੈਈਆ ਫਿਰ।
ਹਾਂ। ਤੇ ਬਸ ਕੁਛ ਗਰਮੀ ਬੜੀ ਏ, ਆਪਣੇ ਘਰ ਹੁੰਦਾ ਹੈ ਕਿ ਬੰਦਾ ਜਿਵੇਂ ਮਰਜ਼ੀ ਬੈਠਾ ਰਹੇ, ਉੱਠੇ, ਬੈਠੇ ਜੋ ਮਰਜ਼ੀ ਕਿਧਰੇ ਜਾਕੇ ਬੰਦਾ ਫਸ ਜਾਂਦਾ ਏ। ਕਿ ਹਾਂ, ਹੁਣ ਅਸੀਂ ਇੱਥੇ ਐਵੇਂ ਪੈਣਾ ਹੀ ਹੈ ਕੁੱਛ ਕਰਨਾ ਯਾ, ਨਾ।
ਬਿਲਕੁਲ-ਬਿਲਕੁਲ, ਸਹੀ ਕਹਿ ਰਹੇ। ਉਹਨਾਂ ਦਾ ਪਤਾ ਕੀ ਹੈ ਨਾ, ਆਪਣੇ ਘਰ ਦੀ ਆਦਤ ਪੈ ਜਾਂਦੀ ਹੈ।
ਹਾਂ, ਹਾਂ, ਹਾਂ, ਬਿਲਕੁਲ। ਫਿਰ ਬੱਚੇ ਪਤਾ ਆਪਣੇ ਘਰ'ਚ ਹੀ ਹਿੱਲੇ ਹੁੰਦੇ ਨੇ।
ਹਾਂਜੀ-ਹਾਂਜੀ। ਉੱਥੇ ਜਾਕੇ ਥੋੜੇ ਉਹ ਵੀ ਮਤਲਬ ਹੋ ਜਾਂਦੇ ਨੇ ਕਿ, ਮਤਲਬ ਕੀ ਕਰੀਏ, ਕੀ ਨਾ ਕਰੀਏ, ਕਿੱਧਰ ਜਾਈਏ।
ਹਾਂ, ਵੈਸੇ ਤਾਂ ਮੇਰੇ ਪੱਕੇ, ਪੇਕੇ ਮਤਲਬ ਹਾਂ ਵੈਸੇ ਤਾਂ ਮੇਰੇ ਪੇਕੇ, ਬੱਚੇ ਸਾਰੇ ਈ ਕੁਝ ਨਹੀਂ ਹੈਗੇ ਨੇ।
ਹਾਂਜੀ।
ਹਾਂ, ਤੇ ਉਹ ਫਿਰ ਖੇਲਣ ਲਾ, ਖੇਲਣ ਤੇ ਲੱਗਦੇ ਨੇ, ਫਿਰ ਪਤਾ ਲੜਦੇ ਵੀ ਓਹਨਾ ਹੀ ਨੇ।
ਉਹ ਤੇ ਹੈਗੇ ਛੋਟੇ ਵੇ, ਅਰੇ ਵੱਡੇ-ਵੱਡੇ ਲੜਦੇ ਨੇ, ਤੁਸੀਂ ਛੋਟਿਆਂ ਦੀ ਗੱਲ ਕਰ ਰਹੇ ਹੋ।
ਹਾਂ।
ਡੇ ਲੜ ਪੈਂਦੇ ਨੇ।
ਬਸ, ਹੂੰ, ਹੂੰ, ਤੇ ਬਸ ਫੇਰ, ਫੇਰ ਤੇ ਮਨ ਨਾ ਬੜਾ ਕਾਲਾ ਪੈਂਦਾ ਹੈ ਕਿ ਹਾਂ, ਫਿਰ ਇਸ ਏ ਸੋਚਦੇ ਅਸੀ ਘਰ ਹੀ ਠੀਕ ਸੀ, ਜੇ ਇੱਥੇ ਵੀ ਖਪਾਈ ਕਰਨੀ ਕਲਪਨੇ ਉੱਥੇ ਵੀ ਕਲਪਨਾ, ਇੱਥੇ ਵੀ ਕਲਪਨਾ, ਫਿਰ ਆਪਣੇ ਘਰ ਹੀ ਰ੍ਹਵੋ।
ਓਦਾ ਤੇ ਹੈਹੀ ਆ, ਬਿਲਕੁੱਲ ਸਹੀ ਕਿਹਾ ਤੁਸੀ।
ਹਾਂ
ਹਾਂਜੀ ਹੋਰ ਦੱਸੋ, ਹੋਰ ਸਾਰੇ ਘਰ ਵਧੀਆ? ਬਸ ਅਸੀਂ ਵੀ ਗਏ ਸੀ ਪੇਕੇ‌ ਅਸੀ, ਅਸੀ ਇਸ ਵਾਰੀ ਫਰਵਰੀ'ਚ ਹੋ ਆਏ। ਕਿਉਂਕਿ, ਬੇਟੀ ਦਾ ਐਡਮੀਸ਼ਨ ਕਰਵਾਣਾ ਸੀ।
ਹਾਂ, ਹਾਂ, ਅੱਛਾ-ਅੱਛਾ।
ਤੇ ਪ੍ਰਿੰਸੀਪਲ ਮੈਮ ਨੂੰ ਮੈਂ ਬੋਲਕੇ ਗਈ ਸੀ, ਮੈਂ ਕਿਹਾ, ਮੈਮ ਮੇਰੀ ਸ਼ੀਟ ਰੱਖਣਾ ਮੈਂ ਪੇਕੇ ਜਾਣਾ, ਫਿਰ ਮੈਂ ਪੇਕੇਓਂ ਆਕੇ ਨਾ ਫਿਰ ਮੈਂ ਇਹਨੂੰ ਐਡਮਿਸ਼ਨ'ਚ ਭੇਜ ਦਾਂਗੀ ਅਪ੍ਰੈਲ ਦੇ ਵਿੱਚ ਈ, ਕਿਂਉਕੀ ਨਾ, ਮੇਰੇ ਮੰਮੀ-ਡੈਡੀ ਵੀ ਘਰ ਚੇਂਜ ਕਰ ਰਹੇ ਸੀ। ਉਹ ਇੱਕ ਸ਼ਹਿਰ'ਚੋ ਦੂਜੇ ਸ਼ਹਿਰ ਆ ਗਏ ਨੇ ਨਾ ਸ਼ਿਫਟ ਹੋ ਗਏ ਨੇ, ਤੇ ਉਹਨਾ ਨੂੰ ਵੀ ਥੋੜੀ ਦਿੱਕਤ ਮੈਂ ਕਿਹਾ ਚੱਲ, ਮੈੈਂ ਥੋੜਾ ਹੈਲਪ ਵਗੈਰਾ ਹੋ ਜਾਂਦੀ ਏ, ਸਮਾਨ-ਸਮੂਨ ਇਧੱਰ-ਉੱਧਰ ਕਰਨ ਦੀ ਸਾਂਭਣ ਦੀ, ਇਕੱਲੇ ਬੰਦੇ ਕੋਲ ਹੋ ਨਹੀਂ ਪਾਂਦਾ। ਭਰਾ ਮੇਰਾ ਦੂਜੇ ਸ਼ਹਿਰ'ਚ ਸੀ, ਤੇ ਮੰਮੀ ਇਕੱਲੇ ਇੱਥੇ ਰਹਿੰਦੇ, ਮੈਂ ਪੈਕਿੰਗ ਕਿਹੜੀ ਕਰਾਂ, ਕਿਹੜੀ ਨਾ ਕਰਾਂ ਸਮਝ ਨੀ ਆ ਰਹੀ।
ਹਾਂਹਾਂਹਾਂ।
ਤਾਂ ਕਰਕੇ ਫਿਰ ਮੈਂ ਪਹਿਲਾਂ ਚਲੀ ਗਈ ਸੀ, ਤੇ ਫਰਵਰੀ'ਚ ਲਗਾਏ ਅਸੀਂ ਫਰਵਰੀ, ਮਾਰਚ ਅਸੀਂ ਰਹੇ ਹਾਂ ਉੱਥੇ, ਤੇ ਮਾਰਚ ਦੀ ਲਾਸਟ'ਚ ਅਸੀਂ ਆ ਗਏ ਹਾਂ।
ਅੱਛਾ, ਦੋ ਮਹੀਨੇ ਰਹਿਕੇ ਆਏ ਹੋ?
ਹਾਂਜੀ, ਅੱਗੇ ਕਦੋਂ ਖਤਮ ਹੋ ਗਏ ਇਸ ਕਰਕੇ।
ਅੱਛਾ-ਅੱਛਾ। ਹੂੰ, ਤੇ ਤੁਹਾਡੇ ਮੰਮੀ-ਪਾਪਾ ਨੇ ਨਵਾਂ ਬਣਾਇਆ ਮਕਾਨ?
ਹੈਂ, ਨੰਵਬਰ ਮੈ ਲੈਣਾ ਮੰਮੀ ਮੈਂ ਕਰਨੀ ਆ। ਐਂਝੀ ਹੀ ਨਹਾਕੇ ਆਂਦੀ ਏ, ਹਾਂਜੀ-ਹਾਂਜੀ। ਕੁਝ ਨੀ, ਕੁੱਝ ਨੀ, ਉਹ ਮੰਮੀ ਸੀ ਤੇ ਮੰਮੀ ਬੋਲਰੇ ਸੀ ਥੱਲੇ ਬੱਚੇ ਆਗੇ ਨੇ, ਮੈਂ ਕਿਹਾ ਹੁਣ ਕੁੜੀ ਨਹਾ ਰਹੀ ਏ, ਫਿਰ ਮੈ ਨ੍ਹਾਣ ਨੂੰ ਫ਼ਿਰ ਲਿਆਵਾਂਗੀ, ਕੋਈ ਗੰਦਾ ਬੱਚਾ ਹੋਏ ਨਾ, ਥੱਲੇ ਲੈਕੇ ਜਾਣ ਨੂੰ ਚੰਗਾ ਨੀ ਲੱਗਦਾ।
ਹਾਂ, ਓਹ ਤੇ ਹੈਹੀ ਏ।
ਫਿਰ ਸਾਰੇ ਜੈਨਸ ਨੂੰ, ਓ ਹੁੰਦਾ ਕਿ ਸਾਰੀ ਦਿਹਾੜੀ ਨਾ ਸਾਰੀ ਦਿਹਾੜੀ ਬੰਦਾ ਫਿਰ, ਗੰਦਾ ਹੀ ਫਿਰਦਾ ਰਹਿੰਦਾ ਬੱ ਅੱਛਾ, ਟਾਈਮ ਤੇ ਨਾ ਹੋਲੇ, ਤੇ ਉਹ ਹੁੰਦਾ ਹੈ, ਹਾਂ
ਹਾਲਾ ਕੀ, ਸਵੇਰੇ ਬੱਚਾ ਨਾ ਧੋ ਕੇ ਤਿਆਰ ਤਿਊਰ ਹੋ ਕੇ ਵਿਹਲਾ ਹੋ ਜੇ ਨਾ, ਫਿਰ ਠੀਕ ਰਹਿੰਦਾ ਹੈ।
ਅਗਰ ਟਾਈਮ ਪਾਸ ਠੀਕ ਰਹਿੰਦਾ ਹੈ, ਸਾਰੀ ਦਿਹਾੜੀ ਬੰਦਾ ਪਾਗਲ ਬਣ ਕੇ ਫਿਰਦਾ ਰਹਿੰਦਾ ਹੈ।
ਹੂ ਹੂ ਹੂ ਹੂ ਹ
ਮੈਂ ਆਪਣੇ ਨਾਹਾ ਧੋ ਲ਼ੈ, ਆਪਣਾ ਆਰਾਮ ਨਾਲ ਫ਼ਿਰ ਜਿੱਥੇ ਮਰਜ਼ੀ ਜਾਈ, ਇੱਕ ਬੰਦਾ ਤੇ ਵਿਹਲਾ ਹੋ ਜਾਏਗਾ ਨਾ ਨਵਾਂ
ਬਿਲਕੁਲ ਬਿਲਕੁਲ ਹਾਂ, ਇਹ ਸਭ ਤੋਂ ਵੱਡਾ ਕੰਮ ਹੁੰਦਾ ਬੱਚਿਆਂ ਨੂੰ ਨੁਵਾਉਣਾ ਧੁਆਉਣਾ ਖੁਵਾਣਾ ਪੀਉਣਾ ਸਭ ਤੋਂ ਵੱਡਾ ਹੈ। ਤਾਂ ਮੈਂਗਾ ਹੀ ਹੈ
ਹਾਂਜੀ।
ਹੂ ਹੂ ਅ ਅ
ਬਸ ਸਾਡੀ ਨਾ ਤਾਂ ਬੜੀ ਮਸ਼ਹੂਰ ਹੈ, ਉਹ ਹੈਗੀ ਬਸ ਮੈਨੂੰ ਛੱਡ ਦੋ, ਕਲਰ ਟਾਬੀ ਚ ਬਿਠਾ ਕੇ ਬਾਸ ਦਾ ਹੈਗਾ ਨਾ ਉਹ ਚ ਪਾਣੀ ਪਾ ਕੇ, ਸਾਰੀ ਦਿਹਾੜੀ ਬੈਠੀ ਰਹਿੰਦੀ ਹੈ।
ਅੱਛਾ ਹਾਂ, ਗਰਮੀ ਵੀ ਬੜੀ ਹੈ ਨਾ, ਫਿਰ ਮਨ ਕਰਦਾ ਚਲ ਫਿਰ ਬੱਚੇ ਬੈਠੇ ਰਹਿਣ।
ਹਾਂਜੀ ਹਾਂਜੀ, ਉਹ ਤਾਂ ਹੈ ਹੀ ਹੈ। ਇਸ ਕਰਕੇ, ਚਲੋ ਤੁਹਾਨੂੰ ਮੈਂ ਕਰਦੀ ਹਾਂ ਰੁਕ ਕੇ ਫੋਨ, ਹਾਂਜੀ ਓਕੇ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਪਜਾਮੀ ਨੀ ਪਾਈ ਦੀ ਐਨੇ।